ਹੈਲੋ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਆ ਹੋਰ ਤੁਸੀਂ ਦੱਸ ਸੋ ਕਿਵੇਂ ਯਾਦ ਕੀਤਾ
ਬਸ ਵਧੀਆ ਹੋਰ ਕੀ ਕਰਦੇ ਪਇ ਸੀ
ਬਸ ਕੁਛ ਨੀ ਨਾਸ਼ਤਾ ਨੁਸ਼ਤਾ ਕਰਕੇ ਵਿਹਲੀ ਹੋਈ ਸੀ ਕਮਰੇ ਚ ਹੀ ਬੈਠੀਆਂ ਆ ਕੇ ਰੇ ਗਰਮੀ ਬੜੀ ਹੈ ਬਾਹਰ ਤੇ
ਬਹੁਤ ਅੱਜ ਤੇ ਮੋਰਨਿੰਗ ਤੋਂ ਹੀ ਬੜੀ ਹੋਈ ਦੀ ਏ ਮਤਲਬ ਸੱਤ ਵਜੇ ਵੀ ਏਟੀ ਗਰਮੀ ਸੀ ਅੱਜ ਤੇ ਮੈਂ ਉੱਠੀ ਲੇਟ ਹਾਂ ਤੇ ਵੈਸੇ ਜਿਵੇਂ ਲੇਟੇ ਹੋਏ ਪਤਾ ਚੱਲਦਾ ਗ ਬਹੁਤ ਗਰਮੀ ਹੈ ਬਸ ਰਾਤੀ ਲਾਈਟ ਬਹੋਤ ਜਾਂਦੀ ਏ ਨੀਂਦ ਨੀ ਪੂਰੀ ਹੋ ਪਾਂਦੀ
ਅੱਛਾ ਅੱਛਾ ਲਾਈਟ ਤੇ ਨਾ ਸਾਡੇ ਵੀ ਕੀ ਹੋਰਿਹਾ ਐਧਰ ਹੁਨ ਗਰਮੀਆਂ ਜੂ ਆ ਗਈਆਂ ਬਸ ਇਹੀ ਏ ਨਾ ਪੰਗਾ ਸਾਰਾ ਸਾਡਾ ਵੀ ਕੀ ਹੁੰਦਾ ਪਿਐ ਲਾਈਟ ਆਂਦੀ ਏ ਜਾਂਦੀ ਏ ਆਂਦੀ ਏ ਜਾਂਂਦੀ ਏ ਮਤਲਬ ਕਿ ਅਗਰ ਕਮਰਾ ਥੋੜ੍ਹਾ ਠੰਡਾ ਹੁੰਦਾ ਫਿਰ ਲਾਈਟ ਚਲੇ ਜਾਂਦੀ ਏ ਬਸ ਇ ਚੱਲ ਰਿਹਾ ਸਾਡੇ ਵੀ
ਬਸ ਗਰਮੀ ਬਹੋਤ ਹੋਈ ਦੀ ਏ ਸਵੇਰੇ ਤੇ ਬਹੋਤ ਔਖਾ ਹੋ ਗਿਆ ਮੈਂ ਲੇਟ ਉੱਠੀ ਰਾਤੀ ਤੇ ਸੋਈ ਨਿ ਸਹੀ ਢੰਗ ਨਾਲ ਬੇਟੇ ਦਾ ਸਕੂਲ ਸੀਗਾ ਉਹ ਬਿਲਕੁਲ ਟਾਈਮ ਤੇ ਤੁਹਾਨੂੰ ਪਤਾ ਛੋਟੇ ਬੇਚੇ ਨੂੰ ਉਠਾਣਾ
ਕਿੰਨਾ ਮੁਸ਼ਕਿਲ ਸਮਝਦੀ ਹਾਂ ਹਾਂ ਹਾਂ
ਬੱਚੇ ਸੈਰ ਖੇਲਦੇ ਨੇ ਬਾਹਰ ਵੈਸੇ ਥਕਾਵਟ ਹੁੰਦੀਆਂ ਤੇ ਬੜਾ ਮੁਸ਼ਕਿਲ ਉਠਾ ਤੇ ਫਟਾਫਟ ਉਹਦਾ ਲੰਚ ਤਿਆਰ ਕੀਤਾ ਤੇ ਉਹਨੂੰ ਭੇਜਿਆ ਉਹਨੂੰ ਘਰ ਬਿਠਾਨਾ ਨਾ ਬਹੋਤ ਔਖਾ ਏ
ਬੱਚੇ ਘਰ ਬਹਿਨ ਤੇ ਜ਼ਿਆਦਾ ਹੀ ਖਲੇਰ ਅੱਛਾ ਪਤਾ ਨਾਸ਼ਤਾ ਨੇ ਮੁੱਕੇਗਾ ਲੰਚ ਦਾ ਨੀ ਪਤਾ ਲੱਗਦਾ ਬੱਚਿਆਂ ਦਾ ਨਾ ਅੱਛਾ ਸਕੂਲ ਜਾਂਦੇ ਨੇ ਨਾ ਫੇਰ ਰੂਟੀਨ ਬਣਿਆ ਰਹਿੰਦਾ ਸਾਡਾ ਆਪਣਾ ਵੀ ਅਸੀਂ ਵੀ ਉੱਠ ਕੇ ਕੰਮ ਮੁਕਾ ਲੈਂਦੇ ਹਾਂ ਜਲਦੀ
ਛੁੱਟੀਆਂ ਤੇ ਦੇਖੋ ਸਕੂਲ ਚ ਨਾ ਛੁੱਟੀਆਂ ਵੀ ਬਹੋਤ ਦਿੰਦੇ ਨੇ ਇਹ ਦੇਖੋ ਮੇਰੀ ਬੇਟੀ ਹੁਨ ਚਲੋ ਵੱਡੀ ਬੇਟੀ ਤੇ ਮੇਰੀ ਹੁਨੇ ਮਤਲਬ ਫ੍ਰਰੀ ਹੋਈ ਏ ਬੋਰਡ ਐਗਜ਼ਾਮ ਰਿਜਲਟ ਵੀ ਉਹਦਾ ਆ ਗਯਾ ਤੇ ਜੇ ਕੋਾਲਜ ਵਿੱਚ ਜਾਨਾ ਤੇ ਚਲੋ ਸਹੀ ਵੀ ਲੱਗਦੀ ਪਈ ਇ ਘਰ ਬੈ ਠੀ ਦੀ ਜਿਹੜੀ ਛੋਟੀ ਹੈਗੀ ਏ ਉਹਦੀ ਵੀ ਸਕੂਲ ਦੀ ਪੰਜ ਛੇ ਛੁੱਟੀਆਂ ਪਈਆਂ ਦੀਐ ਮੈਨੂੰ ਤੇ ਸਕੂਲ ਵਾਲਿਆਂ ਦਾ ਸਮਝ
ਨਹੀਂ ਨਹੀਂ ਨਹੀਂ ਐ ਸਕੂਲ ਦੇ ਛੁ ਟੀਆਂ ਤੱਦ ਪਾਈਦੇ ਨੇ ਕਿਉਕਿ ਮੇਰੇ ਬੇਟੇ ਦੀ ਵੀ ਛੱਟਿਆਂ ਚੱਲ ਇਹ ਨਾ ਬੋਰਡ ਐਗਜ਼ਾਮ ਚੱਲ ਰਹੇ ਨੇ
ਹਾਂਜੀ, ਨਈ-ਨਈ ਮੈਂ ਨੀ ਏ ਕੇਂਦੀ ਮੈਂ ਕੇਂਦੀ ਪੀ ਆਂ ਕੀ ਏਨਾਂ ਦੇ ਸ ਸਕੂਲ ਇਚ ਨਾ ਬੌਤ ਈ ਛੁੱਟੀਆਂ ਦਿੰਦੇ ਨੇ ਉ ਏਨੀ-ਏਨੀ ਫੀਸਾਂ ਲੈਂਦੇ ਨੇ
ਹਾਂ ਔ ਤੇ ਹੈ ਏ ਔ ਤੇ ਹੈ ਫੀਸਾਂ ਪਤਾ ਏ ਹਰ ਸਾਲ ਵਧਾ ਦਿੰਦੇ ਨੇ ਹੁਨ ਫੇਰ ਫੀਸਾਂ ਵਧਾਤੀਆਂ ਏਂਨੀਆਂ। ਅੱਛਾ ਜੇ ਅ ਤੇ ਫੇਰ ਫਾਈਨ ਏਨਾ ਲਗਾਂਦੇ ਨੇ ਔ ਫੀਸ ਤੇ ਫੀਸ ਫਾਈਨ ਰੋਜ਼ ਦਾ ਬੌਤ ਲੱਗਦੈ, ਪਰ ਡੇ ਦੇ ਅਕੋਡਿੰਗ ਫਾਈਨ ਏਨਾ ਲਗਾਂਦੇ ਨੇ ਬੌਤ ਏ
ਪਿੱਛੇ ਕਿਸੀ ਨੇ ਆਵਾਜ ਉਠਾਈ ਸੀ ਏਦੇ ਬਾਰੇ ਸਕੂਲ ਚ ਕਿ ਬੀ ਤੁਸੀ ਅ ਮਤਲਬ ਅ ਦਸ ਰੁਪਏ ਰੋਜ ਦੇ ਹਿਸ ਹਿਸਾਬ ਨਾਲ ਫੀ ਫਾਈਨ ਲੈਂਦੇ ਔ ਤੇ ਤੁਆਡੇ ਕੋਲ ਤੇ ਫਾਈਨ ਦਾ ਵੀ ਕਿੰਨਾ ਪੈਸਾ ਇਕੱਠਾ ਹੋ ਜਾਂਦਾ ਵੈ ਤੇ ਏਹ ਵੈਲੀਡ ਫਿਰ ਅ ਉਹਦੀ ਫੇਰ ਐ ਆਵਾਜ ਉਠਾਈ ਤੇ ਫੇਰ ਅੱਗੋਂ ਪਤਾ ਸ ਸਕੂਲ ਦੇ ਕੀ ਕੇਆ ਔਨਾਂ ਨੇ ਔਨਾਂ ਨੇ ਕਿਆ ਕਿ ਅਸੀਂ ਤੁਆਨੂੰ ਇੱਕ ਟਾਈਮ ਦਿੱਤ ਕੀਤਾ ਤੇ ਹੋਏਆ ਫੇਰ ਤੁਸੀਂ ਨਈ ਫਾਈਨ ਭਰਨਾ ਚਾਂਦੇ, ਨਈ ਸਾਨੂੰ ਪ੍ਰੋਫਿਟ ਕਰਾਨਾ ਚਾਂਦੇ ਤੇ ਫੀ ਸਈ ਟਾਈਮ ਨਾਲ ਭਰ ਦੋ।
ਅੱਛਾ, ਅੱਛਾ ਹਾਂ ਸੁਕੂਲ ਵਾਲੇ ਆਪਨੀ ਗਲਤੀ ਥੋੜ੍ਹਾ ਨੀ ਮੰਨਨੀ।
ਗਲਤੀ, ਮਤਬ ਦੇਖੋ ਕਈ ਵਾਰੀ ਪੇਰੇਂਟਸ ਕੋਲ ਹੁੰਦੇ ਨੇ ਪੈਸੇ ਹੈ ਨਾ।
ਹਾਂ, ਅਰੇ ਐਈ ਤੇ ਹੁੰਦੈ ਨਾ ਕਈ ਵਾਰੀ ਜਰੂਰੀ ਨੀ ਕਿ ਪੈਸਾ ਪੇਆਰਾ। ਕਈ ਵਾਰੀ ਫਿਰ ਬੰਦਾ ਰੁਕ ਕੇ ਤੇ ਦੇਂਦਾ ਏ ਨਾ।
ਦੇਖੋ ਗਲਤੀ ਤੇ ਹੈਗੀ, ਜੇਕਰ ਤਿੰਨ ਮ੍ਹੀਨੇਆਂ ਦੀ ਅਗਰ ਫੀਸ ਏ, ਤਿੰਨ ਮ੍ਹੀਨੇ ਦੀ ਜਮਾ ਹੁੰਦੀ ਤੇ ਤੁਆਨੂੰ ਤੀਸਰੇ ਮ੍ਹੀਨੇ ਤੋਂ ਫਾਈਨ ਲੈਨਾ ਚਾਈਦੈ ਨਾ।
ਹਾਂ, ਹਾਂ, ਹਾਂ।
ਹੈ ਨਾ, ਐ ਕੀ ਕਰਦੇ ਨੇ ਪੈਲੇ ਮ੍ਹੀਨੇ ਤੋਂ ਹੀ ਲੈਨੇ, ਪੈਲੇ ਮ੍ਹੀਨੇ ਦੇ ਵੀਹ ਦਿਨ ਨਿਕਲਦੇ ਨੇ ਓਰ ਪਰ ਵੀਹ ਤਰੀਕ ਤੋਂ ਲੈਨੇ ਸ਼ੁਰੂ ਕਰਦੇ। ਐ ਵੀ ਏ ਗਲਤ ਏ ਨਾ, ਦੇਖੋ ਢਾਈ ਮ੍ਹੀਨੇਆਂ ਦਾ ਫਾਈਨ ਲੈ ਰਏ ਨੇ।
ਹਾਂ, ਹਾਂ, ਹਾਂ, ਹਾਂ। ਹਾਂ, ਐ ਮੈਂ ਗਈ ਸੀ। ਮੇਰੀ ਬੇਟੀ ਪੜ੍ਹਦੀ ਅਲੱਗ ਸੁਕੂਲ ਬੇਟਾ ਪੜ੍ਹਦਾ ਅਲੱਗ ਸੁਕੂਲ ਤੇ ਸੇਮ ਡੇ ਮੈਂ ਫੀਸ ਜਮਾ ਕਰਾਨ ਗਈ ਆਂ, ਤੇ ਬੇਟੀ ਦੇ ਸੁਕੂਲ ਕੋਈ ਫਾਈਨ ਨੀ ਤੇ ਮੈਨੂੰ ਪੁੱਛਿਆ, ਫਾਈਨ ਕੋਈ ਫਾਈਨ ਨੀ। ਸੇਮ ਡੇ ਗਈਆਂ ਹੈ ਨਾ। ਜਿਵੇਂ ਅਪ੍ਰੈਲ ਈਚ ਸਕੂਲ ਖੁੱਲਦੇ ਨੇ ਤੇ ਅਪ੍ਰੈਲ ਦੇ ਐਂਡ ਤੱਕ ਫੀਸ ਜਮ੍ਹਾਂ ਕਰਵਾਈ ਦੀ ਮਾਰਚ, ਤੇ ਪਹਿਲਾਂ ਹਫ਼ਤਾ ਆ ਗਿਆ ਸੀ। ਇਹ ਸੋਈ ਭਈ ਦਾ ਤੇ' ਮੈਂ ਓਹ ਸਕੂਲੇ ਕਰਾਈ ਓਹ ਕਹਿੰਦੇ ਨੀ ਹਜੇ ਕੋਈ ਫਾਈਨ ਨੀ ਏ। ਓਹਦੇ ਸਕੂਲ ਤੇ ਫਾਈਨ ਨੀ ਲਿੱਤਾ, ਪਰ ਮੈਂ ਜਦੋਂ ਅਪਨੇ ਬੇਟੇ ਦੇ ਸਕੂਲ ਆਈ, ਇਹਨਾਂ ਨੇ ਪਰ ਡੇ ਦੇ ਅਕੋਰਡਿੰਗ ਜਿਵੇਂ ਫਾਈਨ ਲਗਾਦੇਂ ਨੇ ਓਹਨਾਂ ਫਾਈਨ ਕੱਡਿਆ, ਤੇ ਮੈਂ ਓਹਨੂੰ ਬੋਲਿਆ, ਮੈਂ ਕਿਹਾ ਜੋ ਫੀਸ ਜਮਾ ਕਰ ਰਿਹਾ ਸੀ। ਮੈਂ ਉਹਨੂੰ ਬੋਲਿਆ ਮੈਂ ਕਿਹਾ, ਭਿ ਫਾਈਨ ਕਿਉਂ ਲੈ ਰਹੇ ਹੋ ਤੁਸੀਂ ਹਜੇ ਟਾਈਮ ਥੋੜਾ ਨੀ ਅੱਧਾ ਹੋਇਆ ਕਹਿੰਦੇ ਨਹੀਂ ਐ ਤੇ ਰੂਲ ਏ ਮੈਂ ਕਿਆ ਹੁਣੇੇ ਹੁਣੇ ਫਿਰ ਮੈਂ ਆਪਣੀ ਬੇਟੀ ਦਾ ਦੱਸਿਆ, ਵੀ ਓਹ ਸਕੂਲ ਵਿੱਚ ਮੈਂ ਫੀਸ ਜਮਾਂ ਕਰਾ ਕੇ ਆਈ ਆ ਓਹਨਾਂ ਨੇ ਤਾਂ ਕੋਈ ਫਾਈਨ ਨੀ ਕੱਟਿਆ ਮੇਰਾ ਕਹਿੰਦੇ? ਮੈਡਮ ਆਪਣੇ ਆਪਣੇ ਸਕੂਲ ਕੇ ਰੂਲ ਹੈਂ। ਹੁਣ ਸਕੂਲ ਵਾਲਿਆਂ ਨਾਲ ਬਹਿਸ ਤੇ ਕੋਈ ਕਰ ਨੀ ਸਕਦਾ। ਪਰ ਮੈਂ ਇੰਨਾ ਬੋਲ ਕੇ ਆਈ, ਮੈਂ ਕਿਹਾ ਭਈ ਅਗਰ ਇੱਕ ਸਕੂ ਸਕੂਲ ਨੀ ਫਾਈਨ ਲੈਂਦਾ ਪਿਆ, ਤ ਹੈਂ ਤੇ ਤੁਹਾਡਾ ਓਹੀ ਬੋਰਡ ਈਏ ਨਾ ਸਾਰਾ ਦੂਸਰਾ ਸਕੂਲ ਕਿਓੰ ਫਾਈਨ ਲੈਂਦਾ ਪਿਆ ਤੇ ਇੱਨਾਂ ਨੇ ਅਪਣਾ ਪ੍ਰੋਫਿਟ ਬਣਾਇਦਾਏ, ਨਾ ਹੁਣ ਤੁਸੀਂ ਇਹ ਵੇਖੋ ਬੁਕਸ ਏ ਜੋ ਅ ਬੁਕਸ ਦੇਖਿਆ, ਅਪਣੀ ਇਹਨਾਂ ਨੇ ਦੁਕਾਨਾਂ ਜੋ ਹੁੰਂਦੀਆਂ ਏ ਓਹ ਕੀਤੇ ਹੁੰਦੀਆਂ, ਭਈ ਓੱਥੇ ਹੀ ਜਾ ਕੇ ਬੁੱਕ ਸਲੋ
ਬਹੁਤ, ਬਹੁਤ ਮੈਨੂੰ ਤੇ' ਇਹ ਦੋ ਸਾਲਾਂ ਤੋਂ ਥੋੜਾ ਸ਼ਾਂਤੀ ਮਿਲਣੀ ਸ਼ੁਰੂ ਹੋਈ ਐ ਕਿਉਂਕਿ ਨੌਵੀਂ ਦਸਵੀਂ ਚ ਆ ਕੇ ਗਿਆਰਵੀਂ ਬਾਰਵੀਂ ਚ ਆ ਕੇ ਤੇ ਸੇਮ ਹੋ ਜਾਂਦਾ ਨਾ ਸਿਲੇਬਸ ਸਾਰਿਆਂ ਦਾ ਪਰ ਖਰਚਾ ਦੇਖੋ ਉੱਥੇ ਵੀ ਏ
ਸਰਬਜੀਤ ਹਾਂ ਉਹ ਸਾਈਡ ਬੁਕਸ ਲਗਾ ਦਿੰਦੇ ਨੇ ਬਸ ਓਹੀਓ ਹੁੰ ਨਹੀਂ ਫੇਰ ਵੀ ਨਾ ਹੁਣ ਮੈਂ ਆਪਣੀ ਬੇਟੀ ਦੀ ਖਰੀਦੀ ਹੈ ਬੇਟੇ ਦੀ ਬਲਕਿ ਮੇਰੀ ਬੇਟੀ ਪਲੱਸ ਵਨ ਆਈਏ ਬੇਟਾ ਸੈਵਨਥ ਵਿਚ ਆਇਆ ਬੇਟੀ ਦਾ ਹਾਫਰੇਟ ਦਾ ਸਿਲੇਬਸ ਪਿਆ ਤੇ ਇਦਾ ਡਬਲ ਦਾ ਕਿਉਂਕਿ ਉਸ ਸਕੂਲ ਦੇ ਅਕੋਰਡਿੰਗ ਮਿਲਿਆ ਨਾ ਹੁਣ ਪਲੱਸ ਵਨ ਚ ਓਹੀ ਹੈ ਨਾ ਕਿ ਪੁਰਾਣਾ ਸਿਲੇ ਬਸ ਲਿੱਤਾ ਤੇ ਅੱਧੇ ਰੇਟ ਤਾਂ ਸਾਨੂੰ ਮਿਲ ਗਿਆ ਹੁਣ ਇਹਦਾ ਨੀ ਸਿਲੇਬਸ ਮਿਲਦਾ ਪਿਆ ਇਹਦਾ ਇਹਨੂੰ ਨਵਾਂ ਹੀ ਲੈ ਕੇ ਦੇਣਾ ਪਿਆ ਮੈਨੂੰ ਸਿਲੇਬਸ
ਹਾਂ ਬਸ ਏਠਥ ਕਲਾਸ ਤਕ ਤੇ ਨਵੇਂ ਹੀ ਲੈ ਕੇ ਦੇਣੇ ਪੈਂਦੇ ਨੇ
ਹਾਂ ਬਸ ਇਹੀ ਤੇ ਅਪ੍ਰੈਲ ਦਾ ਮਹੀਨਾ ਬਹੁਤ ਖਰਚੇ ਦਾ ਹੁੰਦਾ ਬੱਚਿਆਂ ਨੂੰ ਸਮਝ ਨੀ ਆਉਂਦੀ ਨਾ ਬੱਚਿਆਂ ਨੂੰ ਬੈਗ ਵੀ ਚਾਹੀਦੇ ਤੇ ਸ਼ੂਜ ਵੀ ਚਾਹੀਦੇ ਨੇ ਫੇਰ ਯੂਨੀਫੋਰਮ ਵੀ ਕਹਿਣਗੇ ਨਵੀਂ ਲੈ ਕੇ ਦੋ ਉਸ ਤੋਂ ਬਾਅਦ ਹਾਂ ਕੋਪੀਆਂ ਕਿਤਾਬਾਂ ਦਾ ਖਰਚਾ, ਫੇਰ ਇਹਨਾਂ ਨੂੰ ਪੈੱਨ ਵੀ ਨਵੇਂ ਚਾਹੀਦੇ, ਹਰ ਚੀਜ਼ ਖਰਚ ਕਰਦੇ ਨੇ ਬਈ ਅਪ੍ਰੈਲ ਦਾ ਮਹੀਨਾ ਤੇ ਬਹੁਤ ਹੀ
ਬਹੁਤ। ਮੇਰੇ ਤਾਂ ਬੇਟਾ ਜਿਹੜੇ ਸਕੂਲ ਪੜ੍ਹਦਾ ਨਾ ਤੁਸੀਂ ਤੁਸੀਂ ਮੰਨੋ ਗੇ ਮੈਂ ਪਿਛਲੀ ਵਾਰੀ ਛੇ ਮਹੀਨੇ ਦੀ ਇਕੱਠੀ ਫੀਸ ਜਮਾਂ ਕਰਾਈ ਏ ਇੱਕ ਫਾਈਨ ਨੀ ਦਿੱਤਾ ਮੈਂ
ਅੱਛਾ
ਹਾਂ ਬ ਬਹੁਤ ਸਹੀ ਮਤਲਬ ਛੋਟੇ ਬੇਟੇ ਨੂੰ ਮੈਂ ਬਹੁਤ ਸਹੀ ਸਕੂਲ ਪਾਇਆ ਦੈ ਤੁਸੀਂ ਉੱਥੇ ਛੇ ਮਹੀਨੇ ਦੀ ਫੀਸ ਜਮ੍ਹਾਂ ਕਰਵਾਈ ਸੀ ਮੈਂ ਪਿਛਲੀ ਵਾਰੀ ਇਕੱਠੀ, ਇੱਕ ਇੱਕ ਪੈਸੇ ਪਰਸੈਂਟ ਉਹਨਾਂ ਨੇ ਮੇਰੇ ਕੋਲੋਂ ਫਾਈਨ ਨਹੀਂ ਲਿਆ
ਅੱਛਾ! ਹਾਂ, ਕਈ ਸਕੂਲ ਬੜੇ ਅੱਛੇ ਨੇ ਤੇ ਹਾਂ ਅੱਛਾ ਅੱਛਾ ਅੱਛਾ ਅੱਛਾ ਹੈਲੋ ਹੈਲੋ ਹੈਲੋ ਹੈਲੋ। ਹੈਲੋ। ਹੈਲੋ। ਹੈਲੋ।